ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਅੱਜਅਲ ਮਾਸੀ ਜੀ ਵਧੀਆ, ਅੱਜ ਦਾ ਸਾਡਾ ਟੋਪਿਕ ਹੈ ਜੀ ਯਾਤਰਾ, ਤੁਹੀ ਯਾਤਰਾ ਤੁਸੀਂ ਕਿੱਥੇ-ਕਿੱਥੇ ਕੀ ਕੀਤੀ ਹੋਈ ਹੈ ਜੀ?
ਅਹ ਜੀ ਮੈਨੂੰ ਯਾਦ ਹੈ, ਮੈਂ ਆਖਰੀ ਵਾਰ ਮਨਾਲੀ ਗਈ ਸੀ।
ਅੱਛਾ ਜੀ।
ਹਾਂਜੀ, ਤੇ ਤੁਸੀਂ ਕਿੱਥੇ ਕੀਤੀ ਸੀ ਆਖਰੀ ਵਾਰੀ ਯਾਤਰਾ?
ਮੈਂ ਤਾਂ ਜ਼ ਕੀਤੀ ਸੀ ਜੀ ਦਿੱਲੀ, ਮੈਂ ਆਪਣੇ ਭਰਾ ਤੋਂ ਗਿਆ ਸੀਗਾ, ਮੈਂ ਤੇ ਮੰਮਾ ਗਏ ਸੀਗੇ ਨਾ ਆਪਣੇ ਭਰਾ ਤੋਂ।
ਅੱਛਾ ਜੀ।
ਹਾਂਜੀ, ਆਪਾਂ ਉੱਥੇ ਬੜਾ ਘੁੰਮੇ ਫਿਰੇ ਸਾਰਾ ਕੁਝ, ਮ ਮਜ਼ੇ ਬੜੇ ਕੀਤੇ ਆਪਾਂ ਉੱਥੇ। ਇੱਕ ਦਿਨ ਨੇ ਨਾ ਉੱਥੇ ਘੁੰਮਾਇਆ ਫਆ ਆਪਾ ਨ ਦੂਜੇ ਦਿਨ ਅ ਲੈ ਗਿਆ ਜੈਪੁਰ, ਆਪਾਂ ਉੱਥੇ ਬੜੇ ਮਜ਼ੇ ਕੀਤੇ ਫਿਰ। ਹਾਂਜੀ ਜੀ।
ਮੈਂ ਵੀ ਦਿੱਲੀ ਗਈ ਸੀ। ਪਿਛਲੇ ਆ ਪਿਛਲੇ ਅਗਸਤ ਚ ਗਈ ਸੀ ਦਿੱਲੀ।
ਅੱਛਾ ਜੀ, ਕੀ ਕੰਮ ਸੀ ਆ ਜੀ?
ਏਦਾਂ ਈ, ਜਿੱਦਾਂ ਬਸ ਮੱਥਾ ਟੇਕਣਾ ਗੁਰਦੁਆਰੇ ਅਸੀਸ ਗੰਜ ਸੈਬ, ਰਕਾਬਗੰਜ ਸੈਬ, ਸਾਰੇ ਗੁਰਦੁਆਰੇ ਮੱਥਾ ਟੇਕੇ, ਘੁੰਮੇ ਵਗੈਰਾ। ਮੋਲ ਵਗੈਰਾ, ਬਸ ਆ ਗਏ ਸੀ, ਤਿੰਨ ਚਾਰ ਦਿਨ ਚ ਈ ਆ ਗਏ ਸੀ। ਬੀ ਆਪਾਂ ਤੇ।
ਹਾਂਜੀ, ਆਪਾਂ ਵੀ ਗੁਰਦੁਆਰੇ ਮੱਥਾ ਟੇਕਿਆ ਜੀ, ਆਪਾਂ ਨੂੰ ਵੀ ਬੜਾ ਮਜ਼ਾ ਆਇਆ ਜੀ।
ਹਾਂਜੀ-ਹਾਂਜੀ, ਅਸੀਂ ਤਾਂ ਤਿੰਨ ਚਾਰ ਦਿਨਾਂ ਚ ਵਾਪ ਪਸ ਆ ਗਏ ਸੀ, ਤੁਸੀਂ ਕਿਨੇ ਦਿਨਾਂ ਚ ਵਾਪਸ ਆਏ ਸੀ?
ਆਪਾਂ ਜੀ, ਆਪਾਂ ਬਣਾਇਆ ਸੀ ਪੰਜ ਦਿਨ ਦਾ ਪਲੈਨ ਸੀਗਾ ਜੀ, ਕੋਈ ਸਾਡੇ ਉੱਥੇ ਭੂਆ ਵੀ ਰਹਿੰਦੇ ਆ ਨਾ ਦਿੱਲੀ। ਮੈਂ ਹਾਂਜੀ ਬ੍ਰ ਬ੍ਰਦਰ ਮੇਰਾ ਗੁੜਗਾਉ ਰਹਿੰਦਾ ਜੀ, ਔਥੇ ਮੈਂ ਭੂਆ ਵੀ ਰਹਿੰਦੇ ਨਾ, ਫਿਰ ਮੈਂ ਇੱਕ, ਇੱਕ ਦਿਨ ਮੈਂ ਆਪਣੀ ਭੂਆ ਤੋਂ ਵੀ ਰਿਆ ਸੀ ਡੇਢ ਦਿਨ ਪੂਆ ਤੋਂ।
ਅੱਛਾ ਜੀ।
ਹਾਂਜੀ ਜੀ, ਹੋਰ ਅ ਹੋਰ ਤੁਸੀਂ ਕਿਤੇ ਉੱਤੇ ਗਏ, ਤੁਸੀਂ ਗਏ ਔ ਜੀ ਹਰਜ਼ੂਰ ਸਾਬ?
ਹਾਂਜ, ਮੈਂ ਨੀ ਗਈ ਜੀ, ਮੇਰੇ ਮੰਮਾ ਗਏ, ਪਾਪਾ ਗਏ, ਮੇਰਾ ਭਰਾ ਗਿਆ, ਮੇਰਾ ਹਮੇਸ਼ਾ ਰੇਹ ਜਾਂਦਾ ਐ, ਜਦੋਂ ਇਹਨਾਂ ਨੇ ਪ੍ਰੋਗਰਾਮ ਬਣਾਇਆ, ਉਦੋਂ ਮੇਰੇ ਪੇਪਰ ਆ ਜਾਂਦੇ ਆ।
ਅੱਛਾ ਜੀ, ਏਹ ਮੈਂ, ਆਪਾਂ ਵੀ ਗਏ ਹ ਔਏ ਜੀ, ਆਪਾਂ ਸਾਰੇ ਗਏ ਆ, ਮੈਂ ਗਏ ਆ ਉੱਧਰ, ਆਪਾਂ ਪੂਰੀ ਫੈਮਿਲੀ ਉੱਧਰੋ ਮੇਰੀ ਭੂਆ ਦੀ ਫੈਮਿਲੀ, ਆਪਾਂ ਸਾਰੇ ਮਿਲ ਕੇ ਗਏ ਸੀਗੇ ਜੀ ਹਜ਼ੂਰ ਸਾਬ।
ਅੱਛਾ ਜੀ ਪਿਛਲੀ ਦਸੰਬਰ ਹੈ ਗਏ ਸੀ ਹਜ਼ੂਰ ਸਾਹਿਬ ਉਦੋਂ ਮੇਰੇ ਤੀਜੇ ਸਮੈਸ ਟਰ ਦੇ ਪੇਪਰ ਸੀਗੇ ਤੇ ਫੇਰ ਭੂਆ ਆਏ ਸੀ ਮੇਰੇ ਕੋਲ ਰੁਕਣ ਤੇ ਇਹ ਚਲੇ ਗਏ ਸੀ ਸਾਰੇ ਜਾਣੇ ਮੰਮੀ ਪਾਪਾ।
ਅੱਛਾ ਜੀ।
ਤੇ ਰਾਜਨ ਵੀ ਚਲਾ ਗਿਆ ਸੀ।
ਅੱਛਾ ਜੀ ਹੋਰ ਤੁਸੀ ਕਿਤੇ-ਕਿਤੇ ਜਾ ਤੁਸੀ ਗਏ ਹੋ ਜੀ ਅਨੰਦਪੁਰ ਸਾਹਿਬ।
ਹਾਂਜੀ ਮੈਂ ਗਈ ਹਾਂ ਬਹੁਤ ਛੋਟੇ ਹੁੰਦੇ ਗਈ ਹਾਂ ਜੀ।
ਅੱਛਾ ਜੀ ਅੰਮ੍ਰਿਤਸਰ ਤੁਸੀਂ ਜਾਂਦੇ ਹੋ ਜੀ।
ਹਾਂਜੀ-ਹਾਂਜੀ ਉੱਥੇ ਤਾ ਮੇਰਾ ਦੂਜੇ ਦਿਨ, ਤੀਜੇ ਦਿਨ ਹਫ਼ਤੇ ਚ ਗੇੜਾ ਲੱਗਦਾ ਰਹਿੰਦਾ ਜੇ।
ਅੱਛਾ ਜੀ ਕਿੱਦਾਂ ਜਾਂਦੇ ਜੀ ਬੱਸੇ।
ਹਾਂਜੀ-ਹਾਂਜੀ ਨਹੀ ਤੇ ਕਾਰ ਤੇ ਚਲ ਜਈ ਦੇ ਤੇ ਬੱਸ ਚੱਲਜੀ ਦੇ ਤੇ ਤਾਂ ਕਦੇ-ਕਦੇ।
ਅੱਛਾ ਕਾਰ ਤੇ ਕੌਣ-ਕੌਣ ਜਾਂਦਾ ਹੈ ਜੀ।
ਜਿੱਦਾਂ ਮੈਂ ਹੋ ਗਈ, ਮੇਰੀ ਭੈਣ ਹੋ ਗਈ, ਮੇਰਾ ਭਰਾ ਹੋ ਗਿਆ, ਮੇਰੀ ਮਾਸੀ ਹੋ ਗਈ।
ਹਮ।
ਆਪਾ ਸ ਚਾਰੋ ਜਾਣੇ ਚੱਲ ਜੀਏ ਦਾ ਸੰਡੇ-ਸੰਡੇ ਚੁਪਹਿਰੇ ਲਾ ਜਈਦੇ ਸੰਡੇ ਜਾ ਕੇ ਉੱਥੇ।
ਅੱਛਾ ਜੀ।
ਹਾਂਜੀ ਤੇ ਮੇਰਾ ਭਰਾ ਗੱਡੀ ਚਲਾ ਲੈਂਦਾ। ਅਤੇ ਮੇਰੀ ਭੈਣ, ਮੇਰੀ ਮਾਸੀ ਪਿੱਛੇ ਬਹਿ ਜਾਂਦੇ ਤੇ ਮੈਂ ਪੈ ਜਾਂਦੀ ਹਾਂ।
ਅੱਛਾ ਜੀ ਤੇ ਮੈਂ ਤਾਂ ਅੱਛਾ ਜੀ ਤੁਹਾਡਾ ਭਰਾ ਗੱਡੀ-ਗੱਡੀ ਚਲਾ ਲੈਂਦਾ ਹੋਣਾ।
ਹਾਂਜੀ-ਹਾਂਜੀ ਵੈਸੇ ਤਾਂ ਮੇਰੀ ਭੈਣ ਵੀ ਚਲਾ ਜਾਂਦੀ ਹੈ ਹਾਂਜੀ-ਹਾਂਜੀ ਦੋਨਾਂ ਦਾ ਬਣਿਆ ਹੋਇਆ ਭੈਣ ਦਾ ਵੀ ਬਣਿਆ ਹੋਇਆ ਭਰਾ ਦਾ ਵੀ ਬਣਿਆ ਹੋਇਆ।
ਅੱਛਾ ਜੀ ਅੱਛਾ ਉਹਨਾਂ ਨੇ ਟੈਸਟ-ਟੁਸਟ ਦਿੱਤਾ ਹੋਣਾ ਟੈਸਟ ਪਾਸ ਹੋ ਗਿਆ ਹੋਣਾ।
ਹਾਂਜੀ-ਹਾਂਜੀ ਬਸ ਮੇਰਾ ਹੀ ਨੀ ਲਾਇਸੈਂਸ ਬਣਿਆ ਛੋਟਾ ਵਾਲਾ ਤਾ ਬਣ ਗਿਆ ਲਰਨਿੰਗ ਪੱਕਾ ਬਣਵਾਣਾ ਉਹਦਾ ਟੈਸਟ ਦੇਣ ਜਾਣਾ ਬਸ ਹੁਣ।
ਅੱਛਾ ਜੀ ਚਲੋ ਜੀ ਵਧੀਆ-ਵਧੀਆ।
ਹਾਂਜੀ।
ਹੋਰ ਤੁਸੀਂ ਕਿਤੇ-ਕਿਤੇ ਯਾਤਰਾ ਕੀਤੀ ਹੈ ਜੀ।
ਹੋਰ ਕਹਿੰਦੇ ਗੁਰਦੁਆਰੇ ਵਗੈਰਾ ਤਾ ਬਹੁਤ ਜਗ੍ਹਾ ਗਏ ਹੋਏ ਆ ਕਹਿੰਦੇ ਮਤ ਮੱਥਾ ਟੇਕਣ ਹੁਣ ਮੇਰਾ ਭਰਾ ਹੇਮਕੁੰਟ ਸਾਹਿਬ ਗਿਆ ਹੋਇਆ ਮੱਥਾ ਟੇਕਣ।
ਅੱਛਾ ਜੀ।
ਹਾਂਜੀ ਤੇ ਮੈਂ ਹੀ ਬਹੁਤ ਘੱਟ ਮੈਨੂੰ ਮਤ ਜਾਦਾ ਯਾਤਰਾ ਜਿੱਦਾਂ ਘਰ ਦਾ ਰਹੇ ਨਾ ਗਰਮੀ ਅੱਜ ਕੱਲ ਤੁਹਾਨੂੰ ਪਤਾ ਬਹੁਤ ਜਾਦਾ ਹੋ ਗਈ ਹੈ।
ਹਾਂਜੀ-ਹਾਂਜੀ ਜੀ।
ਹਾਂਜੀ ਵੈਸੇ ਘੁੰਮਣ ਦਾ ਸ਼ੌਕ ਹੈਗਾ ਹਾਂਜੀ।
ਗਰਮੀ ਹੋਈ ਬਹੁਤ ਜਾਦਾ ਗਈ ਹੈ ਜੀ।
ਹਾਂਜੀ-ਹਾਂਜੀ ਮੈਨੂੰ ਯਾਦ ਆਪਾ ਮਨਾਲੀ ਗਏ ਸੀ। ਤੇ ਮੈਂ ਮੰਮੀ ਤੇ ਮੇਰਾ ਕਹਿੰਦੇ ਪਾਪਾ ਤੇ ਮੇਰੇ ਅਹ ਪਾਪਾ ਜੀ ਗਏ ਸੀ ਮੇਰੇ ਉਹ ਇੱਥੇ ਰੁਕੇ ਸੀ ਕੰਮ ਕਰਨ। ਤੇ ਕੀ ਕਹਿੰਦੇ ਮੈਂ ਮੇਰੇ ਮੰਮਾ, ਮੇਰਾ ਭਰਾ ਤੇ ਨਾਲ ਆਪਾਂ ਸਾਡੇ ਹੋਰ ਰਿਸ਼ਤੇਦਾਰ ਆਪਾ ਕ ਠੇ ਮਿਲ ਕੇ ਸਾਰੇ ਜਾਣੇ ਮਨਾਲੀ ਗਏ ਸੀ ਬਾਰਾਂ, ਚੌਦਾਂ ਦਿਨ ਲਾ ਕੇ ਆਏ ਉੱਥੇ ਬੜੇ ਹੀ ਮਜ਼ਾ ਕਰਕੇ ਆਏ।
ਚਲੋ ਜੀ ਵਧੀਆ-ਵਧੀਆ।
ਹਾਂਜੀ-ਹਾਂਜੀ। ਹੁਣੇ ਮੈਂ ਪਿੱਛੇ ਮੁਕਤਸਰ ਗਈ ਸੀ ਆਪਣੇ ਮਾਮੂ ਨੂੰ ਮਿਲਣ ਉਦੋਂ ਵੀ ਪੂਰਾ ਇੱਕ ਦਿਨ ਲੱਗ ਜਾਂਦਾ ਤੁਸੀ ਦੁਪਹਿਰੇ ਬੈ ਠੋ ਨਾ ਬੱਸ ਚ ਦੋ ਕੁ ਵਜੇ ਇੱਕ ਵਜੇ ਬੈਠੋ ਤੁਸੀਂ ਰਾਤੀ ਅੱਠ, ਨੌ ਵਜੇ ਜਾ ਕੇ ਪਹੁੰਚੋਗੇ ਉੱਥੇ।
ਅੱਛਾ ਜੀ ਆਪਾਂ ਵੀ ਮਨਾਲੀ ਗਏ ਸੀਗੇ ਜੀ ਆਪਾਂ ਵੀ ਬੜਾ ਇੰਜੋਏ ਕੀਤਾ ਸੀਗਾ ਜੀ। ਆਪਾਂ ਵੀ ਸਾਰੇ ਜਾਣੇ ਹਾਂਜੀ ਮੇਰੇ ਮਾਮੇ ਹੋਣੇ ਆਪਾਂ ਉਦੋਂ। ਸੀਗਾ ਪਰ ਛੋਟੇ ਛੋਟੇ ਉਦੋਂ ਗਏ ਮਜ਼ਾ ਬੜਾ ਆਇਆ ਸੀਗਾ ਸੀ ਮਨਾਲੀ ਜਾ ਕੇ।
ਹਾਂਜੀ ਹਾਂਜੀ ਹੂੰ। ਹਾਂਜੀ ਇੱਕੀ ਵਾਰੀ ਗਈ ਹਾਂ ਬਸ।
ਆਪਾਂ ਤਾਂ ਦੋ ਤਿੰਨ ਵਾਰੀ ਹੋਰ ਗਏ ਆਂ ਇੱਕ ਵਾਰੀ ਤਾਂ ਗਏ ਸਾਡੇ। ਜਿਸ ਤਰ੍ਹਾਂ ਦੀ ਉਹ ਜਿਹੜੇ ਜੀਜੂ ਆ ਉਹ ਹੈ ਹੀ ਹਿਮਾਚਲ ਦੇ ਆ। ਉੱਥੇ ਪਾਰਟੀ ਸੀਗੀ ਫਿਰ ਰਿਸੈਪਸ਼ਨ ਪਾਰਟੀ ਸੀਗੀ। ਉਦੋਂ ਚਲੇ ਗਏ, ਇੱਕ ਇੱਕ ਵਾਰੀ ਦੋਸਤ ਨਾਲ ਚੱਲ ਗਏ, ਸੀਗੇ ਜੀ ਹਿਮਾਚਲ।
ਅੱਛਾ ਜੀ। ਮੈਂ ਕਿਹਾ ਮੇਰੇ ਮੰਮਾ ਨੂੰ ਜ਼ਿਆਦਾ ਘੁੰਮਣ ਦਾ ਸ਼ੌਂਕ ਨੀ ਹੈਗਾ ਮਤਲਬ ਜਿੱਦਾਂ ਘਰੇ। ਥਕਾਵਟ ਬੜੀ ਜ਼ਿਆਦਾ ਹੋ ਜਾਂਦੀ ਨਾ ਤੁਹਾਨੂੰ ਪਤਾ ਹਰ ਜਗ੍ਹਾ ਦੂਰ ਬਹੁਤ। ਤਹਿ ਸਫ਼ਰ ਬਹੁਤ ਕਰਨਾ ਪੈਂਦਾ ਹੈ।
ਹਾਂਜੀ ਜੀ ਮੇਰੀ ਮੰਮਾ ਨੂੰ ਵੀ ਏਦਾਂ ਹੀ ਆ ਜੀ ਆ ਉਹਨਾਂ ਨੂੰ ਵੀ ਬਸ। ਘੁੰਮਣ ਦਾ ਸ਼ੌਂਕ ਸ਼ੌਕ ਹੈਨੀ ਜੀ
ਬਸ ਉਹਨਾਂ ਨੂੰ ਗੁਰਦੁਆਰੇ ਲੈ ਜਾ
ਹਾਂ ਅੱਛਾ ਗੁਰੂ ਦੁਆਰੇ ਲੈ ਜੋੜਏ
ਹਾਂਜੀ ਹ
ਉਹਨਾਂ ਨੂੰ ਇਹ ਹੈ ਹਾਂਜੀ ਮੇਰੇ ਮੰਮਾ ਨੂੰ ਵੀ ਨ ਹੈਗਾ ਜੀ ਸ਼ੌਂਕ ਹੈ ਇਨੀ ਘੁੰਮਣ ਦਾ ਬਸ ਤੁਸੀਂ ਹੋਰ ਕਿਤੇ ਕਿਤੇ ਜਾਂਦੇ ਜਾਂਦੇ ਜੀ
ਹਾਂਜੀ ਤੁਸੀਂ ਦਮਦਮਾ ਸਾਹਿਬ ਮੈਂ ਤੁਹਾਨੂੰ ਕਹਿ ਰਹੀ ਮੈਂ ਜਿੱਥੇ ਵੀ ਗਈ ਗੁਰਦੁਆਰੇ ਵਗੈਰਾ ਛੋਟੇ ਛੋਟੇ ਹੁੰਦੇ ਗਏ ਆਾਂ ਹੁਣ ਮੈਂ ਨਿਕਲੀ ਨੀ ਇੱਕ ਦੋ ਸਾਲ ਕਿਤੇ ਵੀ ਬਸ ਆਪਣੇ ਮਾਮੇ ਵੱਲ ਹੋ ਆਂਦੀ ਹਾਂ ਜਾਂ ਥੋੜਾ ਜਾਿ ਕਹਿੰਦੇ ਨੇੜੇ ਤੇੜੇ ਅੰਮ੍ਰਿਤਸਰ ਘੁੰਮਾਏ ਲੁਧਿਆਣੇ ਚਲੇ ਗਏ ਮੇਰੀ ਲੁਧਿਆਣਾ ਭੂਆ ਰਹਿੰਦੀ ਮੋਦੀ ਮਿਲ ਕੇ ਆ ਮਤਲਬ ਮਿਲ ਕੇ ਆਈ ਸੀ ਪਿਛਲੀ ਵਾਰ ਭੂਆ ਨੂੰ
ਅੱਛਾ ਜੀ।
ਹਾਂਜੀ ਮੇਰੇ ਭੂਆ ਲੁਧਿਆਣੇ ਰਹਿੰਦੇ ਹੈ ਨਾ। ਅਤੇ ਫਿਰ ਆਪਾਂ ਉਹਨਾਂ ਨੂੰ ਮਿਲ ਕੇ ਆਏ ਸੀ। ਉਹਨਾਂ ਕੋਲ ਰੁਕੀ ਸੀ ਮੈਂ। ਪੰਜ ਛੇ ਦਿਨ ਰੁਕ ਕੇ ਆਈ ਸੀ। ਫੇਰ ਆਈ ਸੀ। ਉਹਨਾਂ ਨੂੰ ਮਿਲ ਕੇ।
ਅੱਛਾ ਜੀ ਤੁਸੀਂ ਰੁਕ ਕੇ ਆਏ ਸੀਗੇ ਜੀ।
ਹਾਂਜੀ ਮੈਂ ਪੰਜ ਛੇ ਦਿਨ ਰੁਕ ਕੇ ਆਏ ਸੀ। ਆਪਣੇ ਭੂਆ ਕੋਲ ਗਰਮੀ ਦੀਆਂ ਛੁੱਟੀਆਂ 'ਚ।
ਚਲੋ ਜੀ ਵਧੀਆ ਵਧੀਆ ਮੈਂ ਵੀ ਆਪਣੇ ਛੁੱਟੀਆਂ ਮੈਂ ਆਪਣੇ ਪਿੰਡ ਜਾ ਕੇ ਆਉਂਦਾ ਜੀ।
ਅੱਛਾ ਜੀ ਤੁਹਾਡਾ ਅੱਛਾ ਤੁਹਾਡੇ ਮਾਮੇ ਰਹਿੰਦੇ ਕਿ ਨਾਨਕੇ।
ਹਾਂਜੀ ਮੇਰੇ ਮਾਮੇ ਰਹਿੰਦੇ ਆ ਜੀ ਮਾਮਾ ਜੀ ਰਹਿੰਦੇ ਮੇਰੇ ਉੱਥੇ ਹੁਣ। ਹੁਣ ਮਾਮੀ ਰਹਿੰਦੀ ਆ ਨਾ ਮੇਰੀ। ਹਾਂਜੀ ਆਪਾਂ ਫੇਰ ਉਹਨਾਂ ਕੋਲ ਜਾਈਦਾ ਹੁੰਦਾ।
ਤੁਹਾਨੂੰ ਕਿੰਨਾ ਟਾਈਮ ਲੱਗ ਜਾਂਦਾ ਦਸੂਏ ਪਹੁੰਚਦੇ ਆ।
ਇੱਥੋਂ ਜੀ ਪੰਜਾਹ ਮਿੰਟ ਲਾ ਲੋ ਪੰਜਾਹ ਮਿੰਟ ਮਤਲਬ ਇੱਕ ਘੰਟਾ ਤੁਸੀਂ।
ਚਲੋ ਤੁਹਾਡਾ ਤਾਂ ਫੇਿਰ ਬਹੁਤ ਵਧੀਆ ਅਸੀਂ ਤਾਂ ਸਵੇਰੇ ਬਹੀਏ ਜਾ ਕੇ ਰਾਤੀ ਪਹੁੰਚਦੇ ਹਾਂ ਮੁ ਸਾਨੂੰ ਤਾਂ ਅੱਠ ਛੇ ਸੱਤ ਅੱਠ ਨੌ ਘੰਟੇ ਕਿਤੇ ਨੀ ਗਏ ਉਸ ਬੱਸ ਚ ਬੈਠੇ
ਹਾਂਜੀ ਫਿਰ ਉਹ ਦੂਰ ਹੈ ਨਾ
ਹਾਂਜੀ ਹਾਂਜੀ ਬਣ ਮੇਰੇ ਮਾਮੂ ਬੜੇ ਚੰਗੇ ਆ ਮੇਰੇ ਮਾਮੂ ਬੜੇ ਚੰਗੇ ਆਪਾਂ ਬੱਸ ਚ ਚੱਲ ਜਾਈਦੇ ਜਾਂਦੇ ਉਹ ਸਾਨੂੰ ਆਪਣੇ ਡਰਾਈਵਰ ਭੇਜ ਦਿੰਦੇ ਆ ਘਰੇ ਮਤਲਬ ਖੁਦ ਵੀ ਆ ਜਾਂਦੇ ਛੱਡਣ
ਅੱਛਾ ਜੀ
ਹਾਂਜੀ ਹੁਣ ਤੁਸੀਂ ਇਸ ਵਾਰ ਪ੍ਰੋਗਰਾਮ ਵੀ ਬਣਾਇਆ ਛੁੱਟੀਆਂ ਚ ਕਿਤੇ ਜਾਣ ਦਾ
ਨਹੀਂ ਨਹੀਂ ਜੀ ਇਹ ਐਤ ਕੀ ਇਸ ਛੁੱਟੀਆਂ ਚ ਨ ਮਨਾਇਆ ਜੀ
ਅਹ ਮੈਂ ਸੋਚਿਆ ਆਪਣੇ ਪਾਪਾ ਨਾਲ ਜਾਊਂਗੀ ਮੇਰਾ ਭਰਾ ਤਾਂ ਹੋ ਹੈ ਮੈਂ ਤੇ ਬਾਪਾ ਜ ਸੋਚਿਆ ਵੀ ਮਨਾਲੀ ਹੋ ਕੇ ਆਈ ਘੁੰਮ ਕੇ ਆਈ ਹੈ
ਮਨਾਲੀ ਬ੍ਰਦਰਰ ਕਿੱਥੇ ਘੁੰਮ ਕਿ ਆਇਆ ਤੁਹਾਡਾ
ਮੈਂ ਦੱਸ ਤਾਂ ਰਹੀ ਹਾਂ ਹੇਮਕੁੰਟ ਸਾਹਿਬ ਗਿਆ ਹੋਇਆ ਹਲੇਿਆ ਆਇਆ ਨਹੀਂ
ਅੱਛਾ ਆਇਆ ਹੀ ਨਹੀਂ ਹੈਗਾ
ਹਾਂਜੀ-ਹਾਂਜੀ ਪੱਚੀ ਨੂੰ ਆਉਣਾ ਉਹਨਾਂ
ਅੱਛਾ, ਅੱਛਾ ਪੱਚੀ ਨਾਲ ਤੇ ਜਿੱਦਾਂ ਉਹਦੀ ਦੁਕਾਨ ਹੈਗੀ ਆ। ਇਹਦੀ ਮੋਬਾਇਲਾਂ ਦੀ ਫੇਰ ਉਹ ਕੌਣ ਦੇਖਦਾ।
ਫੇਰ ਪਾਂਪਾ ਹੀ ਸੰਭਾਲਦੇ ਪਏ ਨਾ ਸਾਰਾ ਕੰਮ ਜਿੱਦਾਂ ਹੁਣ ਜ਼ਿਆਦਾ ਲੇਟ ਆਉਂਦੇ ਅੱਗੇ ਸੱਤ, ਅੱਠ ਵਜਾ ਦਿੰਦੇ ਸੀ ਆਪਣਾ ਕੰਮ ਕਰਕੇ ਹੁਣ ਦੱਸ ਦਸ ਵਜ ਜਾਂਦੇ ਹੈ, ਕਿ ਸਾਰਾ ਦਿਨ ਉਹਦਾ ਕੰਮ ਦੇਖਦੇ ਆ ਰਾਤੀ ਆਪਣਾ ਕੰਮ ਕਰਦੇ ਆ।
ਅੱਛਾ ਜੀ ਮੈ ਮਤਲਬ ਦਸ ਹੀ ਵਜ ਜਾਂਦੇ ਆ ਜੀ।
ਹਾਂਜੀ ਦਸ ਸਾਢੇ ਦਸ ਵੱਜ ਜਾਂਦੇ, ਆ ਕੱਲ੍ਹ ਵੀ ਗਿਆਰਾਂ ਵੱਜ ਕੇ ਸੋਨਾ ਨੂੰ ਆਉਂਦੇ ਆ।
ਅੱਛਾ ਜੀ, ਹੁਣ ਤੁਹਾਨੂੰ ਪਤਾ ਸ਼ੁਰੂ ਕੀਤੀ ਪਈ ਹੈ, ਭਗਵੰਤ ਮਾਨ ਨੇ ਯਾਤਰਾ ਸ਼ੁਰੂ ਕੀਤੀ ਪਈ ਹੈ।
ਹਾਂਜੀ, ਜਿੱਥੇ ਅਨੰਦਪੁਰ ਸਾਹਿਬ
ਹਾਂਜੀ, ਹਾਂਜੀ ਇਹਨਾਂ ਨੇ ਸ਼ੁਰੂ ਕੀਤੀ ਵੀ, ਨਾ ਫਿਫਟੀ ਫਾਈਵ ਸਾਲ ਤੋਂ ਉੱਪਰ ਦੇ ਲੋਕਾਂ ਲਈ ਵਾਸਤੇ,
ਹਾਂ ਅੱਛਾ ਜੀ।
ਹਾਂਜੀ ਹਾਂਜੀ ਹੁਣ ਸਾਡੇ ਵੀ ਇੱਥੋਂ ਕਲੋਨੀ ਦੇ ਭਰ ਕੇ ਗਏ ਹੋਏ ਸੀਗੀ ਪੂਰੀ
ਅੱਛਾ ਜੀ। ਹੋਰ। ਹਾਂਜੀ।
ਮੈਂ ਕਿਹਾ ਵਧੀਆ ਕੰਮ ਕੀਤਾ ਨਾ ਭਗਵੰਤ ਮਾਨ ਨੇ।
ਹਾਂਜੀ ਹਾਂਜੀ ਹਾਂਜੀ।
ਕਿ ਏਦਾਂ ਸ਼ੁਰੂ ਕੀਤਾ ਹੋਇਆ ਹੈ, ਜਿਹੜੇ
ਹਾਂਜੀ ਹਾਂਜੀ। ਐੱਥੇ ਲੋਕਾ ਨੂੰ ਘੁੰਮਣ ਮੌਕਾ, ਮੌਕਾ ਮਿਲ ਜਾਂਦਾ ਜਾਣ ਦਾ ਚੀ ਜਿੱਥੇ ਯਾਤਰਾ ਕਰਨ ਦਾ ਮੌਕਾ ਮਿਲ ਜਾਂਦਾ।
ਹਾਂਜੀ-ਹਾਂਜੀ ਹੋਰ ਤੁਸੀਂ ਕਿੱਥੇ ਕਿੱਥੇ ਜਾਂਦੇ ਆ ਜੀ ਯਾਰ।
ਅਸੀਂ ਹਰ ਗੁਰਦੁਆਰੇ ਹੋ ਹੀ ਆਈਦਾ ਹੁਣ ਜਿੱਦਾਂ ਮੈਂ ਅੰਮ੍ਰਿਤਸਰ ਹੋ ਕੇ ਆਈ ਸੀ ਪਿਛਲੇ ਹਫ਼ਤੇ, ਅਤੇ ਅਤੇ ਬੜਾ ਹੀ ਆਨੰਦ ਆਇਆ। ਥੋੜਾ ਟਾਈਮ ਲੱਗ ਜਾਂਦਾ, ਵਾਰੀ ਆਣ ਨੂੰ ਬਟ ਆਨੰਦ ਬੜਾ ਆਉਂਦਾ ਉੱਥੇ ਜਾ ਕੇ,
ਅੱਛਾ ਜੀ ਮੈਂ ਤੁਹਾਨੂੰ ਉਹ ਨੂੰ ਦਾ ਚਾਹੀਦਾ ਹੁੰਦਾ।
ਹਾਂਜੀ-ਹਾਂਜੀ ਰੱਬ ਦੇ ਘਰ ਹੀ ਆਨੰਦ ਮਿਲਦਾ।
ਹਾਂਜੀ-ਹਾਂਜੀ ਸਾਰਾ ਇਹ ਇਹੀ ਹੈ ਜੀ।
ਹੁਣ ਆਪਾਂ ਮਨਾਲੀ ਦਾ ਪ੍ਰੋਗਰਾਮ ਬਣਾਇਆ ਤਿੰਨ ਚਾਰ ਦਿਨ ਆਰਾਮ ਨਾਲ ਰਹਿ ਕੇ ਆਵਾਂਗੇ। ਪਾਪਾ ਦੇ ਮਾਸੜ ਜੀ ਉੱਥੇ ਰਹਿੰਦੇ ਨਾ।
ਅੱਛਾ ਜੀ, ਅੱਛਾ ਜੀ ਮਤਲਬ ਤੁਸੀਂ ਗ ਗੱਡੀ ' ਜਾਉਂਗੇ ਜੀ।
ਹਾਂਜੀ ਹਾਂਜੀ ਉ ਉਹਨਾਂ ਦਾ ਚਿਕਨ ਦਾ ਕੰਮ ਬੜਾ ਵੱਡਾ ਹੈਗਾ ਹੈ। ਕਹਿੰਦੇ ਨਾਲ ਸਾਡੇ ਕਿੰਨੇ ਹੀ ਰਿਸ਼ਤੇਦਾਰ ਉੱਥੇ ਰਹਿੰਦੇ ਪਾਪਾ ਦਾ ਮਾਮਾ ਵੀ ਉੱਥੇ ਹੀ ਰਹਿੰਦਾ ਹੈ।
ਅੱਛਾ ਜੀ।
ਹਾਂਜੀ ਬਹੁਤ ਜ਼ਿਆਦਾ ਰਿਸ਼ਤੇਦਾਰ ਸਾਡੇ ਮਨਾਲੀ ਰਹਿੰਦੇ ਆ।
ਅੱਛਾ ਜੀ ਉੱਥੇ ਹੀ ਰਹਿੰਦੇ ਆ, ਚਲੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ।
ਓਕੇ ਜੀ ਓਕੇ।